ਸਸ ਸ੍ਰੀ ਕਾਲ ਜੀ।
ਸ ਸ੍ਰੀ਼ ਕਾਲ ਜੀ, ਕੀ ਹਾਲ ਹੈ? ਹੋਰ ਕੀ ਕਰ ਰਹੇ ਹੋ,
ਉੱਠੇ ਹੋਏ ਸੀਗੇ।
ਅੱਛਾ, ਬੱਚਿਆਂ ਨੂੰ ਛੁੱਟੀਆਂ ਖਤਮ ਹੋਨ ਵਾਲਿਆਂ ਹੁਣ ਤੇ।
ਹਾਂਜੀ, ਬਸ ਰਹਿ ਗਏ ਚਾਰ ਦਿਨ ਰਹਿ ਗਏ ਨੇ।
ਅੱਛਾ ਅੱਛਾ, ਹਾਂ।
ਬੈਗ ਬੂਗ ਵੇਖੋ ਕਾਪੀਆਂ ਚੈੱਕ ਕਰੋ।
ਹਾਂਜੀ, ਹੁਨ ਮਾਵਾਂ ਦਾ ਮਾਵਾਂ ਦਾ ਕੰਮ ਸਟਾਰਟ ਏ ਹੁਨ।
ਛੇ ਵਜੇ ਕੋਲ। ਪੰਜ ਵਜੇ ਆਪ ਉੱਠੋ, ਰੋਟੀ ਪਾਨੀ, ਨਾਸ਼ਤਾ ਤਿਆਰ ਕਰੋ ਬੱਚਿਆਂ ਦਾ।
ਹਾਂ। ਕਿਦਾ ਬਸ ੳਈਓ ਸਾਡੇ ਵੀ ਏ ਇੱਧਰ ਬੱਚਿਆਂ ਦੇ ਸਕੂਲ ਖੁੱਲਨ ਵਾਲੇ ਨੇ ਮਾਵਾਂ ਬਸ ਹੁਨ ਬਿਜ਼ੀ ਹੋਈਆਂ ਦੀਆਂ ਨੇ ਕੋਈ ਪ੍ਰੋਜੈਕਟ ਵਰਕ ਪੂਰੇ ਕਰਨੇ ਏ, ਕੋਈ ਹੋਮਵਰਕ ਕੰਪਲੀਟ ਕਰਨਾ ਏ। ਤੇ, ਹਾਂ ਹੁਨ ਬੱਚੇ ਵਿਚਾਰੇ ਕੋਈ ਹੁਨ ਡਰੈੱਸਾਂ ਨੀ ਲੱਭਦੀਆਂ ਪਈਆਂ, ਯੂਨੀਫਾਰਮ ਲਭਦੇ ਪਏ ਨੇ। ਯੂਨੀਫੋਮ ਯੂਨੀਫੋਮ ਕੇਹੜੀ।
ਸਾਰੇ ਬੈਗ ਹੁਣ ਵੇਖਣੇ ਪੈਨੇ ਹੱਲੇ ਅੱਧੇ ਕੰਮ ਪੈਂਡਿੰਗ ਪਏ ਨੇ, ਕੰਮ ਈ ਇਨਾ ਦੇ ਦਿੰਦੇ ਨੇ ਬੱਚਿਆਂ ਨੂੰ।
ਹਾਂ।
ਸਾਰੇ ਪ੍ਰੋਜੈਕਟ ਈ ਦਿੱਤੇ ਨੇ ਰਿਟਨ ਵਰਕ ਤੇ ਦੇੰਦੇ ਈ ਨੀ ਨਾ।
ਹਾਂ, ਤੇ ੳ ਪ੍ਰੋਜੈਕਟ ਵਰਕ ਵੀ ਫਿਰ ਬੱਚੇ ਬੱਚਿਆਂ ਨੂੰ ਥੋੜ੍ਹੀ ਮਿਲਦਾ, ਉਹ ਤੇ ਉਹਨਾਂ ਦੀ ਮਾਵਾਂ ਨੂੰ ਮਿਲਦੇ, ਮਾਵਾਂ ਨੇ ਸਮਾਨ ਲਿਆਣਾ ਉਹਨਾ ਨੇ ਤਿਆਰ ਕਰਨੇ
ਹਮ, ਮਾਵਾਂ ਉਤੇ ਕੰਮ ਮਿਲਦੇ, ਬੱਚਿਆਂ ਨੂੰ ਨੀ ਮਿਲਦਾ
ਹਾਂ
ਬੱਚੇ ਬੈਠੇ ਹੋਏ ਨੇ ਨਾ, ਮਾਵਾ ਕਰਦੇ
ਹਾਂ, ਸਾਡੇ ਆਪ ਬੱਚੇ ਛੋਟੇ ਸੀ ਤੇ, ਏਸ ਟੇਮ ਵਿਚਾਰਾ ਸਾਡੇ ਤਾਂ ਉੱਥੇ ਘਰ ਦੇ ਕੋਲ ਸਟੇਸ਼ਨਰੀ ਦੀ ਦੁਕਾਨ ਸੀ ਤੇ, ਰੋਜ਼ ਦੱਸ ਸਵੇਰ ਸ਼ਾਮ ਦਾ ਚੱਕਰ ਲੱਗਦਾ ਹੁੰਦਾ ਸੀ ਉੱਥੇ ਕੋਈ ਉਹ ਫਲੈਸ਼ ਕਾਰਡ ਬਨਾਨੇ ਏ ਕੋਈ ਪ੍ਰੋਜੈਕਟ ਬਨਾਨਾ ਹੈ, ਕੋਈ ਮਾਵਾਂ ਨੂੰ ਵੀ ਕਈ ਕੁਛ ਨਹੀਂ ਆਂਦਾ ਫੇਰ ੳ ਕਈ ਕੁੱਛ ਫੇਰ ਬਾਹਰੋਂ ਬਨਵਾਨਾ ਪੈਂਦਾ ਐ
ਬਾਹਰੋਂ ਬਣਵਾਣਾ ਪੈਂਦੇ ਨੇ ਬਾਹਰੋਂ ਕਿਹੜੇ ਐਵੇਂ ਫੀ ਬਣ ਜਾਂਦੇ ਨੇ ਉਹ ਵੀ ਪੈਸੇ ਤੇ ਲੈਂਦੇ ਨੇ।
ਹਾਂ, ਤੇ ਇਸ ਤਰ੍ਹਾਂ ਹੀ ਮੈਂ ਇੱਕ ਵਾਰੀ ਨਾ ਮਤਲਬ ਅਰਥ ਤੇ ਸੀ ਅਹ ਇਹਨਾਂ ਦਾ ਪ੍ਰੋਜੈਕਟ, ਮੇਰੀ ਬੇਟੀ ਦਾ ਤੇ ਮੈਂ ਮੈਨੂੰ ਬਣਾਣਾ ਆਏ ਨਾ ਉਹ ਅਰਥ ਉੱਪਰ ਸੀ ਹਾਂ ਯਾਦ ਆ ਗਿਆ ਮੈਨੂੰ ਤੇ ਮੈਂ ਫਿਰ ਮੈਨੂੰ ਤੇ ਬਣਾਣਾ ਨਾ ਆਏ ਹੁਣ ਮੈਂ ਕਿਵੇਂ ਬਣਾਵਾਂ ਫਿਰ ਮੈਂ ਬਾਜ਼ਾਰੋਂ ਬਣਵਾ ਕੇ ਦਿੱਤਾ। ਤੇ ਉਹ ਮੇਰੀ ਇੱਕ ਫਰੈਂਡ ਸੀ ਉਹਦੇ ਘਰ ਕੰਮ ਲੱਗਿਆ ਦਾ ਸੀ ਉਹਨਾਂ ਰੈਨੋਮੇਸ਼ਨ ਚੱਲ ਰਹੀ ਸੀ। ਸੀਮੈਂਟ ਸਮੈਂਟ ਕਲੇਅ ਕਲੂ ਬੜੀ ਪਈ ਦੀ ਸੀ ਉਹਨਾਂ ਦੇ ਘਰ।
ਹਾਂਜੀ,
ਮੈਂ ਬਣਾ ਦਾਂਗੀ ਉਹਨੇ ਵਿਚਾਰੀ ਨੇ ਕਲੇਅ ਨਾਲ ਸੀਮੈਂਟ ਨਾਲ ਸਾਰਾ ਅਰਥ, ਕਰਮਚਾਰੀ ਨੇ ਤਿਆਰ ਕਰਕੇ ਦਿੱਤਾ। ਮੈਂ ਬੜੇ ਸ਼ੌਂਕ ਨਾਲ ਮੇਰੀ ਬੇਟੀ ਲੈ ਕੇ ਗਈ ਤੇ ਫਿਰ ਪੀਟੀ ਐਮ ਸੀ ਤੇ ਅਸੀਂ ਪੀ ਟੀ ਐਮ ਤੇ ਗਏ ਤੇ ਫਿਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਐਵੇਂ ਸੁੱਟ ਦੇਣੀਆਂ ਉਹਨਾਂ ਨੇ। ਬਸ ਟਿੱਕ ਮਾਰ ਕੇ ਤੇ ਜਾ ਤਾਂ ਵਾਪਿਸ ਭੇਜ ਦੇਣੀ ਜਾਂ ਉੱਥੇ ਇੱਕ ਉਹਨਾਂ ਨੇ ਲਗਾਇਆ ਦਾ ਡੱਬਾ ਜਾ, ਉਹਦੇ ਵਿੱਚ ਰੱਖ ਦੇਣੀਆਂ ਸਾਰੀਆਂ।
ਬਸ ਐ ਕਿ ਰੱਦੀ ਚ ਵੇਚਦੀਆਂ ਨੇ। ਬਾਅਦ ਵਿੱਚੋਂ ਮਾਂ ਪਿਓ ਦੇ ਲੱਗ ਜਾਂਦੇ ਨੇ। ਇਹ ਨੀ ਪਤਾ ਕਿੰਨੇ ਲੱਗਦੇ ਕਿੰਨੇ ਲੱਗ ਇਹਨਾਂ ਨੇ ਕੰਮ ਪੂਰਾ ਕਰਾਣਾ ਆਪਣਾ
ਫੇਰ ਬੜਾ ਹੀ ਫੀਲ ਹੁੰਦਾ ਮੈਂ ਕਿਹਾ ਵੀ ਇੱਕ ਅਸੀਂ ਇੰਨੀ ਮਿਹਨਤ ਕੀਤੀ ਤੇ ਹੂੰ ਸਾਰਾ ਸਮਾਨ ਇਹਨਾਂ ਨੇ ਐਵੇਂ ਰੱਖਤਾ ਜਾ ਤੇ ਸਾਨੂੰ ਵੀ ਵਾਪਿਸ ਭੇਜ ਦੋ ਅਸੀਂ ਆਪਣੇ ਘਰ
ਹਾਂਜੀ ਨਾ ਉਹਨੇ ਪਏ ਨੇ ਆਪਣਾ ਬਸ ਵੇਖ ਕੇ ਸੁੱਟ ਦਿੱਤੇ ਕਿੱਥੇ ਪਏ ਕਿੱਥੇ ਨਹੀਂ ਪਏ। ਮੇਨ ਲਗਾਂਦੇ ਨੇ ਜਿਹਦਾ ਜ਼ਿਆਦਾ ਵਧੀਆ ਹੋਏਗਾ ਉਹ ਲਗਾਂਦੇ
ਹਾਂ, ਚਲੋ ਹੁਣ ਫੇਰ ਉਹੀ ਉਹ ਰੂਟੀਨ ਸ਼ੁਰੂ ਹੋ ਜਾਣਾ ਮਾਵਾਂ ਦਾ
ਹਾਂਜੀ,
ਸਵੇਰੇ ਸਵੇਰੇ ਉੱਠੋ ਛੇ ਵਜੇ ਨਾਸ਼ਤਾ ਬਣਾਣਾ ਲੰਚ ਬਣਾਣਾ।
ਹਲੇ ਤੇ ਪੈਕ ਪੈਕ ਕਰਨੇ ਨੇ ਕਾਪੀਆਂ ਵੇਖਣੀਆਂ। ਪੂਰੀਆਂ ਐ ਪੂਰੀਆਂ ਨਹੀਂ ਐ ਵੇਖਣੇ ਸਾਰੇ
ਹਾਂ, ਤੁਹਾਡੇ ਬੱਚਿਆਂ ਦਾ ਹੋ ਗਿਆ ਕੰਮ ਪੂਰਾ।
ਨਹੀਂ ਹਲੇ ਤੇ ਇੱਕ ਦੋ ਪ੍ਰੋਜੈਕਟ ਰਹਿ ਗਏ ਨੇ ਵੱਡੀ ਦੇ। ਉਹ ਬਣਾਣੇ ਮੁਕੇ ਹਲੇ ਉਹਦੇ ਮੈਂ ਬਣਵਾ ਲਾਂਗੀ ਬਾਹਰੋਂ ਹੀ। ਬਣਵਾਵਾਂਗੀ ਮੈਂ ਵੀ ਤੇ ਛੋਟੀ ਦਾ ਇੱਕ ਬਣਾਣਾ ਉਹਦੇ ਫਲੈਸ਼ ਕਾਰਡ ਬਣਾਣੇ ਕੀ ਬਣਾਣਾ, ਨਵੀਆਂ ਨਵੀਆਂ ਚੀਜ਼ਾਂ ਕੱਢ ਕੇ ਦੇ ਦਿੰਦੇ ਨੇ।
ਹਾਂ। ਫਿਰ ਬੱਚਿਆਂ ਨੂੰ ਵੀ ਇਹ ਸ਼ੌਕ ਹੁੰਦਾ ਕਿ ਜਿਹੜੇ ਸਾਡੇ ਫਲੈਸ਼ ਕਾਰਡ ਨੇ ਨਾ, ਸਭ ਤੋਂ ਡਿਫਰੈਂਟ ਡਿਜ਼ਾਇਨ ਦੇ ਹੋਣੇ ਚਾਹੀਦੇ ਆ।
ਹਾਂਜੀ, ਏ ਤੇ ਹੈਈ।
ਹਾਂ।
ਨਿੱੱਕੇ ਨਿੱੱਕੇ ਬੱਚਿਆਂ ਨੂੰ ਦੇ ਦਿੰਦੇ ਕੰਮ ਨਰਸਰੀ ਦੇ ਬੱਚਿਆਂ ਨੂੰ ਕੇ ਜੀ ਦੇ ਉਹਨਾਂ ਨੂੰ ਸਮਝ ਆਇਆ ਨੀ। ਕੀ ਬਣਾਣਾ ਏ, ਕੀ ਨਹੀਂ ਬਣਾਣਾ।
ਹਾਂ, ਬੱਚਿਆਂ ਨੂੰ ਉਹ ਕੰਮ ਦਿਓ। ਜਿਹੜਾ ਕਿ ਬੱਚੇ ਆਪ ਬਣਾ ਸਕਣ। ਭਾਵੇਂ ਟੇਡਾ ਮੇਡਾ ਬਣਾਣ, ਜੋ ਮਰਜ਼ੀ ਕਰਨ, ਆਪ ਬਣਾਣ ਬੱਚੇ। ਤੇ ਕੀ ਬੱਚੇ ਦੀ ਕ੍ਰੀਏਟੀਿਵਿਟੀ ਤੇ ਇੰਪਰੂਵ ਹੋਏ ਨਾ। ਤੇ ਬੱਚਿਆਂ ਦੀ, ਬੱਚਿਆਂ ਦੀ ਜਗ੍ਹਾ ਉਹਨਾਂ ਦੇ ਮਾਂ ਪਿਓ ਦੀ ਕ੍ਰੀਏਟੀਵਿਟੀ ਇੰਪਰੂਵ ਕਰਨ ਤੇ ਬੈਠੇ ਦੇ ਆ।
ਮਾਂ -ਪਿਉ ਦੀ ਪੜ੍ਹਾਈ ਦੁਵਾਰਾ ਆਦੀ ਪਈ ਨਾ। ਇਹ ਅਸੀਂ ਪਤਾ ਕਿਵੇ ਏ, ਬੱਚਿਆਂ ਕੋਲ ਬਣਵਾਣੇ ਚਾਹੀਦੇ।
ਹਾਂ,
ਵੇਖਦੇ ਨੇ ਨਾ, ਬੱਚੇ ਦੀ ਉਮਰ ਕੀ ਬਣਾ ਪਾਏਗਾ, ਨਹੀਂ ਬਣਾ ਪਾਏਗਾ ਪੇਰੈਂਟਸ। ਨੇ ਬਣਾ ਕੇ ਦੇ ਦੇਣਾ ਪੇਰੈਂਟਸ ਵੀ ਕੀ ਕਰਨ। ਸੁਣਦੇ ਐ ਨੀ ਟੀਚਰ ਬਣਾ ਕੇ ਤੇ ਦੇਣਾ ਪਦਾ ਏ।
ਆਹੋ, ਫਿਰ ਉਹਨਾਂ ਦੇ ਮਾਕਸ ਜੋੜਨੇ ਹੁੰਦੇ ਨੇ ਡਰਾਵਾ। ਪੈ ਨਾ-ਨਾ ਇਨੇ ਮਾਰਕਸ ਜੁੜ ਜਾਣਗੇ ਪੇਪਰ ਵਿਚ, ਹੂੰ, ਤੇ ਚਲੋ ਸਾਡੇ ਆਪ ਬਸ ਹੁਣ ਇਹ ਬੜਾ, ਕੰਮ
ਇਹ ਕੰਮ ਤੇ ਬੜਾ ਹੈਗਾ।
ਹਾਂ-ਹਾਂ,
ਸਭ ਤੋਂ ਜ਼ਿਆਦਾ ਪੜ੍ਹਾਈ ਦਾ, ਕਾਪੀਆਂ ਵੇਖਣ ਨਾ ਕੰਮ ਪੂਰਾ ਹੈ, ਬੱਚੇ ਫੇਰ ਸਕੂਲ ਵੀ ਨਹੀ ਜਾਂਦੇ।
ਹਾਂ ਫਿਰ ਤਾਂ ਹਾਂ ਉਹ ਤਾਂ ਹੈ, ਕੰਮ ਨੀ ਕੰਮ ਨੀ। ਪੂਰਾ ਹੋਇਆ ਤੇ ਸਕੂਲ ਜਾਣਾ ਉਹਨਾਂ ਨੇ।
ਹਾਂਜੀ, ਹੋਰ ਸੁਣਾਓ?
ਹਾਂ, ਬੱਸ ਵਧੀਆ ਹੈ, ਅਸੀਂ ਤਾਂ ਆਪ ਸਾਡੇ ਆਪ ਇੱਥੇ ਹੁਣ ਸਾਰੀਆਂ ਮਾਵਾਂ ਜ਼ੋਰੋ ਸ਼ੋਰ ਤੇ ਲੱਗੀਆਂ ਹੋਈਆਂ ਨੇ। ਪ੍ਰੋਜੈਕਟ ਬਣਾਣ, ਤੇ ਆਪਣਾ ਫੇਰ ਈਰ ਉਹਨੂੰ ਯੂਨੀਫੋਮ ਜਿਹੜੀ ਚੀਜ਼ ਨਹੀਂ ਹੈ, ਉਹਨੂੰ ਖ਼ਰੀਦ ਕੇ ਲਿਆਓ ਬਜ਼ਾਰੋਂ?
ਯੂਨੀਫੋਮਾਂ ਹੀ ਲੱਭਣੀਆਂ ਪੈਣੀਆਂ। ਨੇ ਕਿੱਥੇ ਪਈਆਂ, ਕਿੱਥੇ ਨੀ ਪਈਆਂ ਰੱਖ ਕੇ ਸੁੱਟ ਦਿੰਦੇ ਹਾ ਇੰਜ ਈ। ਪਤਾ ਤੇ ਨਹੀਂ ਜਾਣਾ। ਵੇਖ ਪੈਣੀਆਂ ਟਾਈ ਬੈਲਟ ਕਿੱਥੇ ਨੇ, ਕਾਪੀਆਂ ਕਿਤਾਬਾਂ ਕਿੱਥੇ ਨੇ ਯੂਨੀਫੋਮਾਂ ਚ ਰੱਬਾਂ,
ਹ
ਸਾਰ ਹ
ਹਾਂ, ਹੁਣ ਬੱਚਿਆਂ ਨੂੰ ਟਿਫਨ ਯਾਦ ਆਣਗੇ। ਵਿਚ ਲੰਚ ਬੋਕਸ ਨਹੀਂ ਐ, ਬੋਤਲਾਂ ਨਹੀ ਹੈਗੀਆਂ, ਨਵੀਆਂ ਚਾਹੀਦੀਆਂ ਨੇ। ਕੁਛ ਮਤਲਬ ਬੱਚਿਆਂ ਨੂੰ ਹੁਣ, ਕਿਉਂਕਿ ਉਹ ਪੈ ਜਾਂਦਾ ਨਾ, ਛੁੱਟੀਆਂ ਚ ਆਲਸ ਜਿਹਾ ਪੈ ਜਾਂਦਾ ਹੈ, ਉਹ ਖੇਡਦੇ ਰਹਿਣਾ ਆਂ ਟੀ-ਵੀ ਅੱਗੇ, ਜਾਂ ਇੱਧਰ ਉਧਰ ਘੁੰਮਣਾ ਏ, ਹੁਣ ਜਦੋਂ ਫਿਰ ਦੁਬਾਰਾ ਸਕੂਲ ਜਾਣ ਦਾ ਟਾਈਮ ਆ ਨਾ। ਤੇ ਬੱਚਿਆਂ ਨੂੰ ਫੇਰ ਹੁਣ ਵਿੱਚੋਂ ਹੋਣਾ, ਕਿ ਮੈ ਸਾਨੂੰ ਤਿਆਰ ਹੋਣਾ ਪਏਗਾ।
ਹਾਂ ਬੱਚਿਆਂ ਨੂੰ ਖਾਣਾ ਵੀ ਬੜੀ ਮੁਸ਼ਕਿਲ ਪੈਣਾ ਹੁੰ
ਹਾਂ ਉਹ ਫਿਰ ਬੱਚੇ,
ਹੋ ਰਾਤੀ ਲੇਟ ਸੌਦੇ ਨੇ, ਸਵੇਰੇ ਦਾਰਾ ਵਜੇ ਉੱਠਦੇ ਨੇ।
ਹਾਂ, ਹਾਂ ਉਹ ਤਾਂ ਹੈ ਹੀ, ਤੇ ਬੱਚਾ ਦਾ ਫੇਰ ਹੁਣ ਆਲਸ ਵੀ ਇਹਨਾਂ ਨੂੰ ਪਿਆ ਦਾ ਇਹਨਾਂ ਨੂੰ ਵੀ ਹੁਣ ਪੂਰਾ। ਸ਼ਡਿਊਲ ਬਣਾਣ ਵਾਸਤੇ ਥੋੜਾ ਦਿਨ ਪਰੇਸ਼ਾਨ ਹੋਣਗੇ। ਰੋ ਰੋਣਗੇ ਛੋਟੇ ਬੱਚੇ ਜਿਹੜੇ ਨੇ ਉਹ ਤੇ ਜ਼ਿਆਦਾ ਤੰਗ ਕਰਦੇ ਨੇ,
ਉਹ ਤੇ ਬਹੁਤ ਤੰਗ ਕਰਦੇ ਉੱਡਦੇ ਹੀ ਨਹੀਂ ਬੜੀ ਮੁਸ਼ਕਿਲ, ਉੱਠਦੇ ਨੇ ਇੱਕ ਟਾਈਮ ਵੀ ਇੰਨਾ ਜਲਦੀ ਹੈ, ਨਾ ਸਵੇਰੇ ਛੇ ਵਜੇ ਤੋਂ
ਹਾਂ ਫਿਰ ਆਪ ਪੰਜ ਸਾਡੇ ਪੰਜ ਉੱਠੋ ਤਾਂ ਹੀ ਬੱਚਿਆਂ ਨੂੰ ਤੁਸੀਂ ਛੇ ਵਜੇ ਉਠਾਓਗੇ ਨਾ,
ਹਾਂਜੀ, ਆਪਣੀ ਫਿਰ ਬਾਪ ਵੀ ਰੋਟੀ ਸਬਜ਼ੀ ਬਣਾਣੀ ਹੁੰਦੀ ਹੈ। ਬੱਚਿਆਂ ਦੀ ਸਬਜ਼ੀਆਂ ਵੀ ਨੀ ਸਵਾਦ ਲੱਗਦੀਆਂ ਨਵੀਆਂਂ ਨਵੇੀਆਂ ਡਿਸ਼ਾਂ ਮੰਗਦੇ ਨੇ, ਇਹ ਬਣਾ ਲੋ ਕਿਉ ਬਣਾ ਦੋ,
ਹਾਂ ਹੁਣ ਤੁਸੀਂ ਹਾਂ ਹੁਣ ਤਾਂ ਵੈਸੇ ਡਿਸ਼ਾਂ ਬਣਾਉਣੀਆਂ ਸੌਖੀਆਂ ਹੋ ਗਈਆਂ ਕਿਉਂਕਿ ਫੋਨ 'ਚ ਤਾਂ ਫੋਨ 'ਚ ਇੰਨਾ ਕੁਛ ਸਿਖਾ ਦਿੰਦੇ ਨੇ ਕੀ ਦੀਨ ਲਾਈਨ ਚੇ ਇਹ ਚੀਜ਼ ਬਣਾਓ ਇਹ ਚੀਜ਼ ਬਣਾਓ
ਰੀਲਾਂ ਬਣਾਉਂਦੇ ਲੋਕ ਚੀਜ਼ਾਂ ਬਣਾਉਣੀਆਂ ਇੰਨੀਆਂ ਆਸਾਨ ਹੋਈ ਨਾ ਯੂਟੀਊਬ ਖੋਲੋ ਤੇ ਆਪਣਾ ਦੇਸ਼ ਦਾ ਨਾਮ ਲਿਖੋ ਆਪੇ ਆ ਜਾਏਗੀ ਐਵੇਂ ਬਣਨੀ ਤੇ ਉਵੇ
ਹਾਂ ਉਹ ਤੇ ਹੈ ਹੀ ਹੈ ਬੜਾ ਸੁੱਖ ਵੀ ਹੋ ਗਿਆ ਤੇ ਹੁਣ ਬੱਚਿਆਂ ਨੂੰ ਜਿਹੜੀ ਆਦਤ ਪੈ ਜਾਂਦੀ ਹੈ ਮੋਬਾਇਲਾਂ ਦੀ ਉਹ ਵੀ ਫਿਰ ਛੜਾਣੀ ਉਹ ਵੀ ਬੜੀ ਔਖੀ ਲੱਗਦੀ ਹੈ ਰਾਤ ਤੇ ਕਿੰਨੀ ਕਿੰਨੀ ਦੇਰ ਤੇ ਮੋਬਾਈਲ ਲੈ ਕੇ ਬੈਠੇ ਰਹਿੰਦੇ ਨੇ ਬੱਚੇ
ਹਾਂਜੀ ਹਾਂ ਨ ਮੈਂ ਤੇਲੇ ਬੜਾ ਕੱਟ ਦਿੰਦੀ ਆ ਮੈਂ ਕਹਿੰਦੀ ਖਾਲੇ ਛੋਟੀਆਂ ਖਰਾਬ ਨਾ ਕਰ ਲਏ ਹਲੇ
ਹਾਂ ਉਹੀ ਆ ਬੱਚੇ ਛੋਟੇ ਨੇ ਹਜੇ ਬੜਾ ਪੜਨਾ ਆਇਆ ਤਾਂ ਸ਼ੁਰੂਆਤ ਹੋਈ ਹੈ
ਹਮ ਮੈਂ ਕਿਹਾ ਤੁਸੀਂ ਅੱਖਾਂ ਖ਼ਰਾਬ ਕਰਕੇ ਪੈ ਜਾੋਗੇ ਤੇ ਅੱਗੇ ਕਿਵੇਂ ਪੜੋਗੇ ਉਹਨੇ ਚਸ਼ਮੇ ਲਵਾ ਲੈਣੇ
ਹਾਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਹੈਗੇ ਹੋਗੇ ਹੋ ਹਾਂ ਉਹਣੇ ਇਨਾ ਫੋਨ ਪਰ ਫਿਰ ਕਈ ਵਾਰੀ ਕਈ ਬੱਚੇ ਜਿਸ ਤਰ੍ਹਾਂ ਤੁਹਾਡੇ ਤੇ ਮੰਨ ਜਾਂਦੇ ਨੇ ਕਈ ਬੱਚੇ ਤਾਂ ਮੰਨਦਾ ਹੀ ਨਹੀਂ ਕਿ ਨਹੀਂ ਅਸੀਂ ਦੇਖਣਾ ਹੀ ਦੇਖਣਾ
ਹਾਂ ਕਈ ਬੱਚੇ ਹੁੰਦੇ ਨੇ ਜਿੱਦੀ ਬਸ ਵੇਖ ਨਹੀਂ ਵੇਖ ਫੋਨ ਵੇਰ ਦੇ ਕਈ ਬੱਚੇ ਨਾ ਜਿੱਦੀ ਹੋ ਜਾਂਦੇ
ਹਾਂ ਉਹ ਬੱਚਿਆਂ ਨੂੰ ਬੱਚਿਆਂ ਨੂੰ ਆਦਤ ਪੈ ਜਾਂਦੀ ਨਾ ਹੁਣ ਦੇਖਣ ਦੀ ਫਿਰ ਉਹ ਉਹਨਾਂ ਨੂੰ ਲੱਗਦਾ ਕਿ ਸਾਨੂੰ ਇਹਦੇ ਚ ਹੀ ਮਜ਼ਾ ਆ ਰਿਹਾ ਹੈ ਉਹ ਜਿਵੇਂ ਹੁਣ ਛੋਟੇ ਛੋਟੇ ਬੱਚੇ ਨੇ ਕਈ ਹੁਣ ਦੇਖੋ ਜੋ ਦੁੱਧ ਵੀ ਦੁੱਧ ਵੀ ਫੋਨ ਦੇਖ ਕੇ ਹੀ ਪੀਂਦੇ ਨੇ
ਨਾ ਰੋਟੀ ਵੀ ਅੰਦਰ ਤਾਂ ਜਾਏਗੀ ਜਦੋਂ ਫੋਨ ਅਗੇ
ਹਾਂ ਉਹ ਬੜੇ ਸਾਰੇ ਕਲਰ ਉਹਨਾਂ ਨੂੰ ਅਟਰੈਕਟ ਕਰਦੇ ਨੇ ਨਾ
ਜੀੇ
ਹਾਂ ਤੇ ਉਹ ਤੇ
ਪਹਿਲੇ ਫੋਨ ਦਵੋ ਫਿਰ ਰੋਟੀ ਖਾਣੀ ਨਹੀਂ ਤਾਂ ਰੋਟੀ ਵਾਪਸ ਲੈ ਜਾਓ
ਹਾਂ ਉਹੀ ਉਹ ਨਾ ਫ ਖਾਂਦੇ ਹੀ ਨੀ ਬੱਚੇ ਕਈ ਬੜੀ ਬੱਚਿਆਂ ਨੂੰ ਬੜੀ ਆਦਤ ਪੈ ਗਈ ਗੰਦੀ
ਫਸਟ ਸੁਣਾਈ ਮੈਂ ਕਿਹਾ ਹਣ ਵੇਖਣਾ ਰੱਬ ਜੀ ਅੱਖਾਂ ਮੇ ਛੋਟੀ ਕੁੜੀ ਦੇ ਨਾ ਅੱਖਾਂ ਝੱਟ ਲਾਲ ਹੋ ਜਾਂਦੀਆਂ ਨੇ ਮੈਂ ਹਣ ਦਿੰਦੀ ਨੀ ਆਉਦੀ
ਹਾਂ ਨਹੀਂ ਨਹੀਂ ਘੱਟ ਦੇ ਬੱਚਿਆਂ ਨੂੰ ਫੋਨ ਨਾ ਬਸ ਥੋੜਾ ਜਿ ਨਾ ਵੀ ਥੋੜੀ ਦੇਰ ਇੱਕ ਇੱਕ ਟਾਈਮ ਬਣ ਲਓ ਵੀ ਇੰਨੀ ਦੇਰ ਹੀ ਤੁਸੀਂ ਫੋਨ ਦੇਖਣਾ ਬਸ ਇਸ ਤੋਂ ਜ਼ਿਆਦਾ ਟਾਈਮ ਤੁਹਾਨੂੰ ਫੋਨ ਨਹੀਂ ਮਿਲਣਾ।
ਹਾਂ ਹੁਣ ਤੇ ਹੁਣ ਅੱਗੋਂ ਸਕੂਲ ਖੁੱਲ ਜਾਣੇ ਨੇ ਹੁਣ ਜਿਵੇ ਟਾਈਮ ਲੱਗਣਾ ਬੱਚਿਆਂ ਨੂੰ
ਹਾਂ ਹੁਣ ਜ ਹੁਣ ਫਿਰ ਟਿਊਸ਼ਨਾਂ ਨੀ ਸਕੂਲ ਨੀ ਬਚ ਬੱਚਿਆਂ ਦਾ ਵੀ ਸ਼ਡਿਊਲ ਬੜਾ ਮੈਂ ਕਹਿੰਦੀ ਹਾਂ ਹਾਰਡ ਹੋ ਗਿਆ।
ਸਹੀ ਗੱਲ ਤੇ ਉੱਥੇ ਪੜ, ਪੜ ਕੇ ਬੋਰਡ ਹੋ ਜਾਂਦਾ ਖੇਡਣ ਦਾ ਟਾਈਮ ਹੀ ਨਹੀਂ ਲੱਗਦਾ ਬ
ਹਾਂ ਬੋਰ ਹੋ ਜਾਂਦੇ ਵਿਚਾਰੇ ਪੜ,, ਪੜ ਕੇ ਵੀ ਨਾ ਤੇ ਜਿਹਨਾਂ ਨੂੰ ਤੇ ਸ਼ੌਕ ਉਹਨਾਂ ਦਾ ਮਜ਼ਾ ਆਏਗਾ ਜਿਹਨਾਂ ਨੂੰ ਨਹੀਂ ਸ਼ੌਕ ਥੋੜਾ ਉਹ ਵਿਚਾਰੇ ਬੋਰ ਹੋ ਜਾਂਦੇ ਨੇ ਫਿਰ ਵੀ ਸਾਨੂੰ ਪਰ ਬੱਚੇ ਨੂੰ ਥੋੜਾ ਖੇਡਣ ਦਾ ਵੀ ਟਾਈਮ ਮਿਲਣਾ ਚਾਹੀਦਾ।
ਹਾਂਜੀ ਇਹ ਤੇ ਹੈ ਹੀ ਹੈ। ਥੇ ਇੱਕ ਦੋ ਘੰਟਾ ਖੇਲ ਲੈਂਦੇ ਨੇ ਮੈਂ ਕਹਿੰਦੀ ਚਲੋ ੂਸਕੁਲੋ ਆਏ ਇੱਕ ਦੋ ਘੰਟਾ ਖੇਲੋ ਫਿਰ ਠਹਿਰ ਕੇ ਕੰਮ ਕਰ ਲੈਣਾ।
ਹਾਂ, ਚਲੋ ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ ਹਾਂਜੀ, ਹਾਂਜੀ ਠੀਕ ਐ ਜੀ। ਫਿਰ ਮਿਲਣੇ ਆ ਤੁਸੀਂ ਤਿਆਰੀਆਂ ਕਰੋ ਬੱਚਿਆਂ ਦੀਆਂ
ਹਾਂਜੀ, ਬਸ ਲੱਗੇ ਹੁਣ ਤਿਆਰੀਆਂ ਕਰਨ ਵੇਖਾਂ ਵਰਦੀਆ, ਵੁਰਦੀਆ। ਠੀਕ, ਓਕੇ ਜੀ।